ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਠੀਕ ਆ ਤੁਸੀਂ ਦੱਸੋ
ਵਧੀਆ ਮੈਡਮ ਹੋਰ ਕੀ ਕਰਦੇ ਸੀ?
ਵੱਡੇ ਆਵਾਜ਼ ਨਹੀਂ ਆ ਰਹੀ ਮੈਨੂੰ ਬਹੁਤ ਹੋਲੀ ਹੌਲੀ ਆਵਾਜ਼ ਆ ਰਹੀ ਆ।
ਹੋਰ ਕੀ ਕਰਦੇ ਸੀ ਮੈਡਮ?
ਬੂਆ ਭੇਡਦੇ ਹੈਲੋ
ਹੈਲੋ ਹਾਂਜੀ ਮੈਡਮ
ਹਾਂਜੀ ਹੁਣ ਆ ਰਹੀ ਆਵਾਜ਼ ਹੋਰ ਦੱਸ
ਹਾਂਜੀ ਮੈਡਮ ਹੁਣ ਬੋਲੇ ਹਾਂਜੀ ਮੈਡਮ ਸਾਡੇ ਤਾਂ ਮੌਸਮ ਬਹੁਤ ਵਧੀਆ ਵੀ ਹੁਣ ਤਾਂ ਹਵਾ ਚੱਲ ਰਹੀ ਹੈ।
ਹਾਂਜੀ
ਹਨੇਰੀ ਚੱਲ ਰਹੀ ਤੁਹਾਡੇ ਕਿਵੇਂ ਮੌਸਮ ਆ
ਚਲੋ ਵਧੀਆ ਫਿਰ ਤਾਂ ਅੱਜ ਤਾਂ ਗਰਮੀ ਲੱਗਦੀ ਨੀ ਹੋਣੀ।
ਹਾਂਜੀ ਅੱਜ ਵੀ ਲੱਗ ਰਹੀ ਹੈਗੀ ਜੇ ਆਪਾਂ ਮੌਸਮ ਦੀ ਗੱਲ ਕਰੀਏ ਦੇਖੋ ਕਿੰਨੀ ਗਰਮੀ ਜਾਂਦੀ ਇੱਕੋ ਲੱਤ ਤੇ ਕਿੰਨੀ ਜ਼ਿਆਦਾ ਥੋੜੀ ਜਿਹੀ ਆਰਾਮ ਜ ਨਾਲ ਹਵਾ ਚੱਲ ਪੈਂਦੀ ਹੈ
ਹਾਂਜੀ
ਹਾਂਜੀ ਹਾਂਜੀ ਮ ਇੱਕ ਲਲਾਤ ਗਰਮੀ ਪੈਣੀ ਇੱਕ ਵਲਾਤ ਮੌਸਮ ਕਿੰਨਾ ਚੇਂਜ ਹੁੰਦਾ ਰਿੱਖੋ
ਸਹੀ ਗੱਲ ਆ ਉਹਦਾ ਤੁਹਾਨੂੰ ਗਰਮੀਆਂ ਦਾ ਮੌਸਮ ਜਿਆਦਾ ਵਧੀਆ ਲੱਗਦਾ ਸਰਦੀਆਂ ਦਾ
ਮੈਨੂੰ ਜਿਆਦਾਤਰ ਸਰਦੀਆਂ ਦੇ ਮੌਸਮ ਵਧੀਆ ਲੱਗਦਾ ਹੈ
ਅੱਛਾ ਜੀ ਸਰਦੀਆਂ ਦਾ ਕਿਉਂ ਵਧੀਆ ਲੱਗਦਾ ਇਨਾ
ਸਰਜਰ ਕੁਛ ਨਾ ਆਪਣੇ ਆਪਣੇ ਕੰਬਲਾਂ ਚ ਬੜੇ ਰਹੋ ਕੋਈ ਐਵੇਂ ਨੀ ਹੈਗਾ ਲਾਈਟ ਵਗੈਰਾ ਦਾ ਪੰਖਾ ਜਿਵੇਂ ਏਸੀ ਵਗੈਰਾ ਚੱਲਦਾ ਪੱਖੇ ਤੋਂ ਬਿਨਾਂ ਵੀ ਪਿਆ ਜਾਂਦਾ ਜਾਂਦਾ ਹੈ ਜਿੱਥੇ ਮਰਜ਼ੀ ਪੈ ਜਾਓ
ਹਮ ਇਹ ਤਾਂ ਹੈ ਪਰ ਮੈਨੂੰ ਲੱਗਦਾ ਸਰਦੀਆਂ ਚ ਜ਼ਿਆਦਾ ਸਸਤੀ ਜਿਹੀ ਪੈ ਜਾਂਦੀ ਕੰਬਲਾਂ ਚੋਂ ਹੀ ਨੀ ਨਿਕਣ ਨੂੰ ਮਨ ਕਰਦਾ
ਹਾਂਜੀ ਆ ਕੰਬਲਾਂ ਚ ਤਾਂ ਬਾਹਰ ਨਿਕਲਣ ਨਹੀਂ ਕਰਦਾ ਪਰ ਮੈਨੂੰ ਗਰਮੀ ਇੰਨੀ ਜ਼ਿਆਦਾ ਔਖੀ ' ਜੀ ਨਹੀਂ ਲੱਗਦੀ ਵੀ ਜੀ ਅੱਧੇ ਕਹਿ ਦਿੰਦੇ ਨੇ ਵੀ ਗਰਮੀ ਮੈਨੂੰ ਬਹੁਤ ਜਾਦਾ ਬੁਰੀ ਲੱਗਦੀ ਮੈਨੂੰ ਸਰਦੀ ਲੱਗਦੀ। ਕਰ ਲੈਂਦੀ ਹਾਂ ਮੈਨੂੰ ਸਰਦੀਆਂ ਵੀ ਪਸੰਦ ਨੇ ਗਰਮੀਆਂ 'ਚ ਕੁਛ ਮੈਂ
ਅੱਛਾ ਜੀ ਮਤਲਬ ਸਹੀ ਆ ਦੋਨੋਂ ਹੀ ਹੈ ਨਾ
ਜਿਆਦਾ ਨਹੀਂ ਸੇਮ ਤੁਸੀਂ ਦੇਖੋੁ ਜੇ ਆਪਾਂ ਸ ਗਲਤ ਤਾਂ ਦੋਨੇ ਪਾਸੇ ਆ ਸਿਸਟਮ ਦੋਨੋ ਉਹਨਾਂ ਦੀ ਔਖਾ ਹੁਣ ਆਪਾਂ ਨੂੰ ਗਰਮੀਆਂ ' ਚ ਬਹੁਤ ਜ਼ਿਆਦਾ ਗਰਮੀ ਗਰਮੀ ਆਉਂਦੀ ਆ। ਹਾਂਜੀ ਸਿਆਲਾਂ ਵਿੱਚ ਜਿਵੇਂ ਸਿਆਲਾਂ ਵਿੱਚ ਲਾ ਲਓ ਤੁਸੀਂ ਭਾਂਡੇ ਮਾਂਜਣ ਜਿਹੜੇ ਹੋਰ ਪੋਚੇ ਵਗੈਰਾ ਕੰਮ ਕਰਨਾ ਬਹੁਕ ਕਿਲਾਦੇ ਠੰਡ ਪਾਣੀ ਹੱਥ ਪਾਉਣਾ
ਹਮ
ਹਾਂਜੀ ਹਾਂ ਜਿਵੇਂ ਸਿਆਣ ਲਾਚ ਤਾਂ ਬਸ ਵੀ ਭਏ ਰੋ ਇਹੀ ਕੰਮ ਹੁੰਦਾ ਆ ਵੀ ਚਲੋ ਗਰਮੀਆਂ ਚ ਕੰਮ ਤਾਂ ਹੋ ਜਾਂਦੇ ਆ ਪਰ ਵੀ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ
ਸਹੀ ਗੱਲ ਆ ਪਤਲਬ ਦੋਨੇ ਹੀ ਨੀ ਜਿਆਦਾ ਹੁੰਦੇ ਬਰਦਾਸ਼ਤ ਬਹੁਤੀ ਗਰਮੀ ਵੀ ਨਹੀਂੀ ਹੁੰਦੀ ਤੇ ਬਹੁਤੀ ਠੰਢ ਵੀ ਨਹੀਂੀ ਹੁੰਦੀ ਜਿਹੜਾ ਆਹ ਵੇਚਕ ਜੇ ਹੁੰਦਾ ਨਾ ਆਹ ਅਕਤੂਬਰ ਰ ਨਵੰਬਰ ਦਾ ਮਹੀਨਾ
ਹਾਂਜੀ ਹਾਂ ਇਹ ਬਹੁਤ ਜ਼ਿਆਦਾ ਵਧੀਆ ਹੁੰਦਾ ਹਾਂਜੀ ਹੁਣ ਦੇਖੋ ਜੇ ਆਪਾਂ ਜੇ ਆਪਾਂ ਗਰਮੀ ਦੀ ਗੱਲ ਕਰੀਏ ਹੁਣ ਗਰਮੀ ਗਰਮੀ ਉਹ ਪਊਗੀ ਆਪਾਂ ਨੂੰ ਗਰਮੀ ਲੱਗਗੀ ਹੀ ਲੱਗਗੀ ਬਸ ਐਵੇਂ ਚਲੋ ਅੱਜ ਕੱਲ੍ਹ ਦੇਖੋ ਘਰਾਂ ਚ ਏਸੀ ਆ ਗਏ ਨੇ ਕਿੰਨੇ ਨੁਕਸਾਨਦਾਇਕ ਨੇ ਆਪਣੇ ਸਰੀਰ ਲਈ
ਕੀ ਗੱਲ ਆ
ਹਾਂਜੀ ਜਿਵੇਂ ਆਪਣੇ ਸਰੀਰ ਨੂੰ ਜੋੜ ਦਿੰਦੇ ਨੇ ਸਵੇਰ ਨੂੰ ਉੱਠਿਆ ਵੀ ਨਹੀਂੀ ਜਾਂਦਾ ਐਵੇਂ ਜੁੜ ਜਾਂਦਾ ਸਰੀਰ
ਹਮ ਇਕਦਮ ਆਪਾਂ ਠੰਡ ਵਿੱਚ ਹੁੰਦੇ ਹ ਨਾ ਇੇ ਠੰਡਕ ਚ ਬਾਹਰ ਨਿਕਲੋ ਕਿੰਨਾ ਸੇਕ ਜਿਹਾ ਲੱਗਦਾ ਉਹਨਾਂ ਆਪਣੀ ਸਿਹਤ ਤੇ ਹਾਂ ਬਹੁਤ ਬੁਰਾ ਅਸਰ ਪੈਂਦਾ ਉਹਦਾ ਆਪਣੀ ਸਿਹਤ ਤੇ ਉਹ ਤਾਂ ਬਿਮਾਰੀ ਦਾ ਘਰ ਆ
ਆਪਣੇ ਬੋਡੀ ਤੇ ਇਫੈਕਟਸ ਕਰਦਾ ਕਿੰਨਾ ਜੇ ਆਪਾਂ ਜਾਂਦੇ ਹਾਂ ਜਾਂ ਘਰ ਜਾਂਦੇ ਹਾਂ
ਡਾਕੀਆ ਏ, ਕਰਮੂਲਾ ਦੀ
ਹਾਂਜੀ, ਜਿਵੇਂ ਦੇਖੋ ਅੱਗੇ ਪੁਰਾਣੇ ਸਮਿਆਂ ਵਿੱ ਦੇਖੋ ਪੱਖੀਆਂ ਹੁੰਦੀਆਂ ਸੀਗੀਆਂ ਹੱਥ ਨਾਲ ਚੱਲਦੇ ਸੀਗੇ, ਫੇਰ ਉਸ ਤੋਂ ਬਾਅਦ ਚ ਦੇਖੋ ਲਓ ਫੈਨ ਆਏ। ਪੱਖੇ ਆਏ, ਫੇਰ ਕੂਲਰ ਆਏ, ਹੁਣ ਕੂਲਰ ਤੋਂ ਵੀ ਦੇਖੋ ਏ ਸੀ ਚੇਂ ਏ ਏਸ, ਹਾਂਜੀ, ਹੁਣ ਤਾਂ ਜਿਵੇਂ ਆਪਾਂ ਅੰ ਅੰਡਰਗਰਾਊਂਡ ਏ ਸੀ ਵੀ ਆ ਗਏ ਨੇ ਮੈਮ, ਜੇ ਆਪਾਂ ਹੁਣ ਦੇਖੀਏ ਅੱਜ ਕੱਲ੍ਹ ਦੀ ਜਨਰੇਸ਼ਨ ਚ ਦੇਖਿਏ
ਹਮ।
ਬੀ ਅੰਡਰਗਰਾਊਂਡ ਏ ਸੀ ਵੀ ਆ ਗਏ ਨੇ।
ਸਹੀ ਗੱਲ ਆ, ਉਹੀ ਅੱਗੇ ਤੋਂ ਅੱਗੇ ਬਸ ਵੱਧਦੇ ਹੋਈ ਜਾਂਦੇ ਆ, ਪਰ ਇਹਨਾਂ ਦੇ ਨੁਕਸਾਨ ਵੀ ਬਹੁਤ
ਹਾਂਜੀ ਏਸੀਆਂ ਦੇ ਤੇ ਪਰ ਏ ਸੀ ਦੀ ਬਹੁਤ ਜਿਆਦਾ ਨੁਕਸਾਨ ਨੇ
ਸਹੀ ਗੱਲ
ਤਾਂ ਕਿ ਆਪਾਂ ਨੂੰ ਹਵਾ ਆਪਣੀ ਔ ਹ ਆਕਸੀਜਨ ਜਿਹੜੀ ਆਪਾਂ ਨੂੰ ਇੰਨੀ ਆਉਂਦੀ ਨਹੀਂ ਹੈਗੀ ਇਸ ਚੀਜ਼ 'ਚ ਆਪਾਂ ਦੇਖੀਏ ਜੇ
ਤੇ ਉਹ ਆਪਣੀ ਖਿਚਰਾ ਹੀ ਹੈ ਜਿਹੜੀ ਹਵਾ ਹੁੰਦੀ ਆ
ਸਹੀ ਗੱਲ ਆ ਆਦਤ ਨਹੀਂੀ ਪੈਣੀ ਚਾਹੀਦੀ ਇਹਦੀ ਹੁਣ ਕਈ ਤਾਂ ਰਹਿ ਹੀ ਨਹੀਂੀ ਪਾਉਂਦੇ ਇਹ
ਹਾਂਜੀ ਹ ਕੋਈ ਤਾਂ ਬਿਲਕੁਲ ਵੀ ਨੀ ਰਹਿ ਸਕ ਗਰਮੀ ਚ ਪਰ ਮੈਂ ਗਰਮੀ ਚ ਰਹਿੰਦੀ ਵੀ ਨੀ ਹੈਗੀ, ਵੀ ਦਿਨ ਚ ਥੋੜਾ ਬਹੁਤਾ ਕੀ ਕਰਾ ਵੀਰਵਾਰ ਨੂੰ ਤਾਂ ਚੱਲਦਾ ਹੀ ਚਲਦਾ।
ਹਮ, ਏ ਸੀ ਆਲਿਆਂ ਨੂੰ ਇਹ ਵੀ ਔਖਾ ਨਾ ਹੁਣ ਜਿਨਾਂ ਦੇ ਰੋਜ਼ ਬਹਿੰਦੇ ਆ ਕਈ ਵਾਰ ਐਸੀ ਜਗ੍ਹਾ ਤੇ ਜਾਣਾ ਪੈ ਜਾਂਦਾ, ਜਿੱਥੇ ਏ ਸੀ ਨਹੀਂ ਵੀ ਹੁੰਦਾ, ਫਿਰ
ਰਹਿਣਾ ਵੀ ਔਖਾ ਹੋ ਜਾਂਦਾ
ਕਿੰਨਾ ਔਖਾ ਲੱਗਦਾ, ਉਹਨਾ ਨੂੰ ਲੱਗਦਾ ਪਤਾ ਨੀ ਅਸੀ ਕਿੱਥੇ, ਚੈਨ ਹੀ ਨਹੀਂ ਮਿਲਦਾ।
ਹਾਂਜੀ ਹਾਂ।
ਇਹਦੇ ਨਾਲੋ ਤਾਂ ਘੱਟੇ ਹੀ ਆਦਤ ਪਾਓ।
ਹਾਂਜੀ ਹਾਂ, ਇਹਦੀ ਮਿਹਨਤ ਅਹ ਘੱਟ ਆ ਥੋੜੀ ਜਿ
ਹਾਂਜੀ।
ਹਾਂ, ਜਾਂ ਕੂਲਰ ਵਗੈਰਾ ਦੀ ਵੀ ਹਵਾ ਵਧੀਆ ਆਂਦੀ ਹੈ।
ਹਾਂ ਉਹ ਚੀਜ਼ਾਂ ਸਹੀ ਆ ਦੇਖਿਆ ਜਾਏ ਇਹਦੇ ਮੁਕਾਬਲੇ ਤਾਂ ਉਹੀ ਉਹੀ ਸਹੀ ਆ ਉੱਥੇ ਤੱਕ ਰਹਿਣਾ ਚਾਹੀਦਾ ਕੰਮ।
ਕੂਲਰ ਕੂਲਰ ਹੀ ਸਹੀ ਨੇ ਪਰ ਅੱਜ ਕੱਲ੍ਹ ਕੋਈ ਵੀ ਜੇ ਦੇਖੀਏ ਆਪਾਂ ਹਰ ਇੱਕ ਘਰ ਵਿੱਚ ਏ ਸੀ ਇੱਕ ਜਾਂ ਦੋ ਅੱਧੇ ਦਿਨ ਕੱਲੇ ਕੱਲੇ ਕਮਰੇ ' ਹੀ ਲੱਗਿਆ ਹੁੰਦਾ ਡਰਾਇੰਗ ਰੂਮ ਹੋ ਗਿਆ ਲੋਬੀ ਹੋ ਗਈ ਰੂਮ ਤਾਂ ਹੋ ਹੀ ਗਏ ਅੱਜ ਕੱਲ੍ਹ ਉੱਥੇ ਵੀ ਲੱਗਣ ਲੱਗ ਗਿਆ ਹਾਂਜੀ ਹਾਂ ਹੋਰ ਮੈਡਮ ਤੁਸੀਂ ਕਿੰਨਾ ਕੁ ਰਹਿਣੇ ਹੋ ਇਸਏ ਚ
ਮੈਂ ਤਾਂ ਬਹੁਤ ਘੱਟ ਮੈਨੂੰ ਤਾਂ ਮੈਨੂੰ ਆਦਤ ਹੀ ਨੀ ਹੈਗੀ ਹੁਣ ਪਹਿਲਾਂ ਨਹੀਂ ਸੀ ਜਦੋਂ ਉਦੋਂ ਵੀ ਤਾਂ ਰਹਿੰਦੇ ਹੀ ਸੀ
ਹਾਂਜੀ ਹਾਂ
ਮੈਨੂੰ ਇਹ ਵੀ ਲੱਗਾ ਤਾਂ ਵੀ ਸਹੀ ਹੈ ਨਹੀਂ
ਹਾਂਜੀ ਉਹ ਤਾਂ ਹੁੰਦਾ ਹੀ ਆ ਸਹੀ ਗੱਲ ਆਪਾਂ ਨੂੰ ਇਨੀ ਆਦਤ ਵੀ ਨਹੀਂੀ ਪਾਉਣੀ ਚਾਹੀਦੀ ਵੀ ਜਦੋਂ ਆਪਣੇ ਲਈ ਜਮੀ ਕੂਲਰ ਵਗੈਰਾ ਵੀ ਨਹੀਂ ਹੁੰਦੇ ਸੀ ਉਦੋਂ ਵੀ ਤਾਂ ਆਪਾਂ ਰਹਿੰਦੇ ਸੀਗੇ।
ਸਹੀ ਗੱਲ ਆ ਉਦੋਂ ਵੀ ਤਾਂ ਰਹਿੰਦੇ ਸੀ ਕੂਲਰ ਛੱਡੋ ਤੁਸੀਂ ਕਿਸੇ ਟਾਈਮ ਚ ਤਾਂ ਪੱਖੇ ਵੀ ਨਹੀਂ ਸੀਗੇ
ਹਾਂਜੀ ਹਾਂ
ਉਦੋਂ ਲੋਕੀ ਕਿੰਨਾ ਵਧੀਆ ਰਹਿੰਦੇ ਸੀਗੇ ਇਹ ਤਾਂ ਆਪਾਂ ਲੋਕਾਂ ਨੇ ਖ਼ਰਾਬ ਕਰਤਾ ਸਾਰਾ ਕੁਝ ਪੇੜ ਵੱਢ ਵੱਢ ਕੇ ਤਾਪਮਾਨ ਇੰਨਾ ਵਧੀਆ ਪਿਆ ਵੀ ਹੁਣ ਪੱਖਿਆਂ ਥੱਲੇ ਤਾਂ ਉਓਦਾਂ ਹੀ ਨੀ ਸਾਹ ਹੁੰਦਾ ਅੱਗੇ ਲੋਕੀ ਪੱਖਿਆਂ ਨੂੰ ਵੀ ਬਹੁਤ ਵੱਡਾ ਸਮਝਦੇ ਸੀ
ਇੰਨੀ ਗਰਮੀ ਹੋਇਆ ਏਸੀਆਂ ਦੇ ਦੌਰਾਨ ਹੀ ਹੋ ਹੋਈ ਆ
ਹਾਂ ਸਹੀ ਗੱਲ ਆ ਹਮ ਕੁਦਰਤ ਨਾਲ ਖਿਲਵਾੜ ਹੋ ਰਿਹਾ ਆ ਪਰ ਇਹ ਚੰਗੀ ਗੱਲ ਨਹੀਂੀ ਹੈਗੀ
ਹਾਂ ਜੀ ਹਾਂ। ਸਹੀ ਗੱਲ ਹੈ। ਜੇ ਹੁਣ ਆਪਾਂ ਵਿੱਚ ਪਹਿਲਾਂ ਵਾਲੇ ਮੌਸਮ ਦੀ ਗੱਲਾਂ ਕਰਦੇ ਜਿਵੇਂ ਹੁਣ ਲਾਈਟ ਹੀ ਦੇਖ ਲੋ ਅੱਗੇ ਮੋਮਬੱਤੀਆਂ ਹੁੰਦੀਆ ਸਿਗਿਆ ਘਰਾਂ ਵਿੱਚ ਅੱਜ-ਕੱਲ ਦੇ ਅੰਡਰਗਰਾਾਊਂਡ ਲਾਈਟ ਵੀ ਚੱਲ ਪਈਆ।
ਥਨਿੰਗ ਦੇ ਵਿੱਚ ਲਾਈਟਾ ਦੇਖੀਆ ਹੀ ਹੋਣਗੀਆ ਤੁਸੀਂ ਕਿੰਨੀਆ ਹੁੰਦੀਆ ਨੇ
ਇਹਨਾਂ ਨਾਲ ਕਿੰਨੀ ਗਰਮੀ ਲੱਗਦੀ ਇਹਨਾਂ ਦਾ ਵੀ ਬਹੁਤ ਸੇਕ ਹੁੰਦਾ ਲਾਈਟ
ਹਾਂ ਜੀ ਹਾਂ ਲਾਈਟਾ ਦਾ ਵੀ ਹੁੰਦਾ ਬਹੁਤ ਜਿਆਦਾ ਸੇਕ
ਹਮ
ਜਿਵੇਂ ਆਪਾ ਕੱਪ ਬੋਰਡ ਵਗੈਰਾ ਬਣਾਈਏ ਅੱਜ ਕੱਲ ਉਹਨਾਂ ਚ ਵੀ ਲਾਈਟਿੰਗ ਸ਼ੁਰੂ ਹੋਗੀ ਚੱਲਣੀ ਜਿਵੇ ਮਿਰੇਰ ਵਗੈਰਾ ਆਗੇ ਉਹਨਾ 'ਚ
ਹਮ
ਵਿ ਦਿਨੋ ਦਿਨੇ ਜੇ ਦੇਖੀਏ ਪੰਜਾਬ ਬਹੁਤ ਜਿਆਦਾ ਬਲ ਬਦਲਦਾ ਹੀ ਜਾ ਰਿਹਾ
ਹੋਰ ਸਾਰਾ ਕੁਛ ਹੁਣ ਜਿਦਾ- ਜਿੱਦਾ ਨਵੇਂ ਆਏ ਆ ਨਵੀਆਂ- ਨਵੀਆਂ ਤਕਨਾਲੋਜੀਆਂ ਆਉਂਦੀਆ ਆਪਾਂ ਨੂੰ ਖੁੱਦ ਨੂੰ ਇਹਨਾ ਚੀਜਾਂ ਦੀ ਆਦਤ ਹੋ ਰਹੀ ਹੁਣ ਆਪਾਂ ਵੀ ਕਿਹੜਾ ਰਹਿ ਸਾਰੇ ਆ ਬੇਸ਼ੱਕ ਆਪਾ ਹਾਂ ਕਿਉਂਕਿ ਹੁਣ ਮਾਹੌਲ ਹੀ ਏਦਾ ਦਾ ਬਣ ਚੁੱਕਿਆ ਵੀ ਇਹ
ਹਾਂਜੀ ਜੇ ਅੱਗੇ ਦੇਖੀਏ ਆਪਾਂ ਅੱਜ ਕੱਲ ਦੇਖੋ ਕੋਲਡ ਡਰਿੰਕ ਚੱਲ ਪਏ ਨੇ ਕਿੰਨੇ ਜਿਆਦਾ ਕੈਮੀਕਲ ਗੈਸਿਸ ਹੁੰਦੀਆ ਨੇ ਉਹਦੇ ਵਿੱਚ
ਹਮ
ਕਿੰਨੇ ਕ ਜਿਆਦਾ ਕੈਮੀਕਲ ਪਾਏ ਹੁੰਦੇ ਨੇ ਜੇ ਆਪਾਂ ਗੱਲ ਕਰੀਏ ਘਰੇ ਬਣਾਏ ਨਿੰਬੂ ਪਾਣੀ ਦੀ ਨਿਬਤ ਤੇ ਆਪਾਂ ਨੂੰ ਟੈਸਈ ਦੇਖੋ ਕੋ ਕੋਕਾ ਕੋਲਾ ਜਾਂ ਫੈਂਟਾ ਲਿਮਕਾ ਕਿੰਨੇ ਹਰ ਤਰ੍ਹਾਂ ਦੇ ਕੋਕਸ ਨੇ
ਹੋਰ ਕੀ।
ਕੋਲਡ ਡਰਿੰਕਸ ਨਾਲੇ ਆਪਣੇ ਸ਼ਰੀਰ ਨੂੰ ਆਰਾਮਦਾਇਕ ਨੀ ਹੈਗੇ ਇੰਨ ਇੰਨੇ ਜਿਆਦਾ ਹਾਨੀਕਾਰਕ ਨੇ- ਇ-
ਹਾਂਜੀ ਬਿਲਕੁੱਲ-
ਕਿ ਉਹ ਨਿੰਬੂ ਪਾਣੀ ਆਪਣੇ ਸਿਹਤ ਲਈ ਵੀ ਵਧੀਆ ਨਾਲੇ ਲਿਕੁਇਡ ਆਪਣੇ ਅੰਦਰ ਜਾਉਗਾ।
ਹਾਂਜੀ ਸਹੀ ਗੱਲ ਆ ਹੁਣ ਆਹੀ ਘਰੇ ਜਿਹੜੀਆ ਹੁੰਦੀਆ ਆ ਪੀਣ ਵਾਲੀਆ ਲੱ ਤੁਸੀ ਬਣਾ ਲੋ ਨਿੰਬੂ ਪਾਣੀ ਰੁਅਵਜ਼ੇ ਇਹੀ ਸਹੀ ਆ। ਕੋਲਡ ਡਰਿੰਕਾਂ ਨਾਲੋ ਉਹ ਤਾਂ ਬਸ ਨਾ ਬਸ ਆਪਾਂ ਨੂੰ ਉਸ ਟਾਈਮ ਤੱਕ- ਸਹੀ ਲੱਗਦਾ ਸਾਨੂੰ ਵਧੀਆ ਪੀਕੇ ਹਨਾ ਪਰ ਉਹਦੇ ਨਾਲ- ਗੈਸ ਬਣਦੀ ਆ-
ਹਾਂਜੀ ਹਾਂ ਇੰਨੀ ਜਿਆਦਾ ਗੈਸ ਬਣਨ ਲੱਗ ਜਾਂਦੀ ਹੈ ਜਿਵੇ ਹੁਣ ਆਪਾਂ ਕੋਲਡ ਡਰਿੰਕ ਦੀ- ਦੇਖੇ ਕਿੰਨੇ ਉਹਦੇ ਵਿੱਚ ਉਹ ਪਾ ਦੋ ਨਮਕ ਪਾ ਦੋ ਕਿੰਨਾ ਕ ਜਿਆਦੇ ਝੱਗ ਬਣ ਕੇ ਨਿਕਲੂਗੀ। ਵੋ ਕੈਮੀਕਲਸ ਹੀ ਨੇ-
ਸਹੀ ਗੱਲ ਆ ਇਹ ਆਪਾਂ ਨੂੰ ਪਰ ਆਪਾਂ ਲੋਕ ਅੱਜ ਕੱਲ ਇਹਨੂੰ ਹੀ ਪਸੰਦ ਕਰਦੇ
ਹਾਂਜੀ ਹਾਂ ਜੇ ਇਹਨਾ ਚੀਜਾਂ ਨੂੰ ਹੀ ਪਸੰਦ ਕਰਦੇ ਜਿਵੇ ਹੁਣ ਆਪਾਂ ਮਿਲਕ ਦੀ ਗੱਲ ਕਰੀਏ ਅੱਜ ਕੱਲ ਮਿਲਕ ਬੱਚੇ ਬਹੁਤ ਜਿਆਦਾ ਘੱਟ ਪੀਂਦੇ ਨੇ-
ਹਾਂਜੀ ਚਲੋ ਠੀਕ ਹੈ ਵਧੀਆ ਲੱਗਾ ਤੁਹਾ ਨਾਲ ਗੱਲ ਕਰਕੇ
ਹਾਂ ਜੀ ਹਾਂ
ਠੀਕ ਹੈ ਜੀ।